ਹੈਲੋ!
ਹਾਂਜੀ!
ਹਾਂਜੀ ਸਤਿ ਸ੍ਰੀ ਅਕਾਲ, ਜੀ ਕਿਵੇਂ ਓ?
ਸਤਿ ਸ਼੍ਰੀ ਅਕਾਲ ਜੀ। ਮੈਂ ਠੀਕ ਆ, ਤੁਸੀਂ ਦੱਸੋ?
ਮੈਂ ਵੀ ਠੀਕ ਆ ਜੀ।
ਹੋਰ ਘਰ ਪਰਿਵਾਰ ਸਭ ਠੀਕ ਐ?
ਹਾਂਜੀ, ਠੀਕ ਏ ਜੀ।
ਦੁਪਹਿਰ ਦੀ ਰੋਟੀ ਖਾ ਲਤੀ ਤੁਸੀਂ?
ਬਸ ਮੈਂ ਤਾਂ ਲੱਗੀ, ਭਰਾ ਨੂੰ ਭੇਜਣ ਲੱਗੀ, ਮੈਂ ਕਿਹਾ ਮੇਰੇ ਲਈ ਤੂੰ ਬਰਗਰ ਲੈ ਆ।
ਅੱਛਾ! ਤੇ ਤੁਸੀਂ ਘਰ ਦੀ ਰੋਟੀ ਨਹੀਂ ਖਾ ਰਹੇ?
ਨਹੀਂ ਓਦਾਂ ਤਾਂ ਘਰ ਦੀ ਹੀ ਖਾਈ ਦੀ ਆ, ਅੱਜ ਮਨ ਕਰ ਆਇਆ, ਮੈਂ ਕਿਹਾ ਚੱਲ ਅੱਜ ਬਰਗਰ ਖਾ ਲੈਂਨੇ ਆ।
ਹਾਂ, ਚਲੋ ਕਦੇ ਤਾਂ ਕਦੀ- ਕਦੀ ਤਾਂ ਮਨ ਦੇਖੋ ਬੰਦੇ ਦਾ ਕਰ ਹੀ ਆਂਦਾ। ਖਾ ਵੀ ਲੈਣੀ ਚਾਹੀਦੀ ਹੈਗੀ ਐ, ਘਰ ਦਾ ਵੀ ਖਾ- ਖਾ ਕੇ ਕਈ ਵਾਰੀ ਬੰਦਾ ਬੋਰ ਹੋ ਜਾਂਦਾ।
ਹਾਂਜੀ, ਮੈਂ, ਵੀ ਹੁਣ ਦੇਖਲੋ, ਮਹੀਨੇ ਚ ਇੱਕ ਅੱਧੀ ਵਾਰੀ ਖਾਂਦੀ ਆ।
ਨਹੀਂ, ਨਹੀਂ ਇੰਨਾ ਕੁਤੇ ਚਲੋ ਜਾਇਜ਼ ਹੈਗਾ। ਡੇਲੀ- ਡੇਲੀ ਨਹੀਂ ਖਾਈਦਾ ਹੁੰਦਾ।
ਸਹੀ ਗੱਲ ਆ, ਉਹ ਤਾਂ ਮੈਨੂੰ ਪਤਾ ਮੈਂ, ਜ਼ਿਆਦਾਤਰ ਮੈਂ ਘਰ ਦਾ ਹੀ ਖਾਂਨੀ, ਤੁਸੀਂ ਦੱਸੋ ਖਾਲੀ ਦੁਪਹਿਰ ਦੀ ਰੋਟੀ?
ਅ ਹਾਂਜੀ, ਹਾਂਜੀ ਖਾ ਲਿੱਤੀ ਏ ਜੀ।
ਅੱਛਾ ਜੀ, ਕੀ ਬਣਾਇਆ ਫਿਰ?
ਅੱਜ, ਤੋਰੀਆਂ ਦੀ ਸਬਜ਼ੀ ਬਣਾਈ ਸੀਗੀ। ਨਾਲ ਥੋੜ੍ਹੀ ਬਹੁਤੀ ਦੇਹੀਂ ਲੈ ਲਈ ਪ੍ਰਸ਼ਾਦੇ
ਠੀਕ ਹੈ ਜੀ ਹਾਂਜੀ ਵਧੀਆ ਵਧੀਆ ਸੁੱਕੀ ਸਬਜ਼ੀ ਨਾਲ ਨਾ ਦਹੀਂ ਵਗੈਰਾ ਹੋ ਗ੍ਹ
ਹਾਂਜੀ ਵਧੀਆ ਲੱਗਦੀ ਹੈ, ਖਾਧਦੀ ਜਾਂਦੀ ਨਹੀਂ ਤਾਂ ਸੁੱਕੀ ਸਬਜ਼ੀ ਨਾ ਖਾਧੀ ਨੀ ਜਾਂਦੀ ਗਲੇ ਨੂੰ ਲੱਦੀ ਹੈ
ਸਹੀ ਗੱਲ ਆ ਹੋਰ ਰਾਤ ਦੀ ਤਿਆਰੀ ਆ ਤੁਹਾਡੀ ਸੋਚ ਲਿਆ ਕੀ ਬਣਾਉਣਾ
ਹਾਂ ਬਸ ਸੋਚ ਰਹੇ ਹਾਂ ਹੁਣ ਦਾਲ ਵਗੈ਼ਭ੍ਹਰਾ ਹੀ ਬਣਾਵਾਂਗੇ ਹੁਣ ਜਿਵੇਂ ਸਵੇਰੇ ਸਬਜ਼ੀ ਬਣ ਗਈ ਹੈ। ਇੱਕ ਟਾਈਮ ਦਾਲ ਹੋ ਜਾਂਦੀ ਹੈ।
ਹਾਂਜੀ ਦਾ ਇਹ ਬੜਾ ਬੜਾ ਔਖਾ ਕੰਮ ਹੁੰਦਾ ਨਾ ਬਣਾਉਣ ਨਾਲੋਂ ਵੀ ਜ਼ਦਾ
ਇਹ ਤਾਂ ਹੈਗਾ ਦੇਖੋ, ਜ ਰੋਟੀ ਸਬਜ਼ੀ ਤਾਂ ਬਣਾਉਣੀ ਪਏਗੀ ਆਪਣੇ ਲਈ ਨਹੀਂੀ ਬਣਾਉਣੀ ਪਏਗੀ ਬੱਚਿਆਂ ਖਾਤਰ ਤਾਂ ਬਣਾਉਣੀ ਪਏਗੀ‌ ਬੱਚਿਆਂ ਨੂੰ ਤਾਂ ਕੁੱਛ ਨਾ ਕੁੱਛ ਖੁਵਾਉਣਾ ਹੈ ਨਾ ਕਿਸੇ ਤਰੀਕੇ
ਹਮ ਇਹ ਗੱਲ ਤਾਂ
ਬੱਚਿਆਂ ਲਈ ਆਰ ਕੱਢਣਾ ਪੈਂਦਾ ਫਿਰ
ਹਾਂਜੀ।
ਹੋਰ ਦੱਸੋ ਅੱਜ ਕਿੰਨੇ ਦਿਨਾਂ ਬਾਅਦ ਯਾਦ ਕੀਤਾ ਅੱਜ
ਬਸ ਏਦਾਂ ਹੀ ਆ ਕੰਮਾਂ ਕਾਰਾਂ ਚ ਰਹਿੰਦੇ ਹਾਂ।
ਉਹੀ ਤਾਂ ਹੈਗਾ ਬਸ ਅੱਜ-ਕੱਲ੍ਹ ਬੱਚਿਆਂ ਦੀ ਤੁਹਾਨੂੰ ਪਤਾ ਹੈ ਨਾ ਭੈਣ ਜੀ ਛੁੱਟ ਵੀ ਪਈਆਂ ਹੋਈਆਂ। ਕੁੱਝ ਬੱਚਿਆਂ ਕਰਕੇ ਵੀ ਕਰੋ, ਟਾਈਮ ਨ ਨੀ ਲੱਗਦਾ ਅੱਜ-ਕੱਲ੍ਹ ਹਰ ਕਿਸੇ ਨੂੰ। ਕੋਈ ਕੀ ਘੁੰਮਣ ਜਾ ਰਿਹਾ ਛੁੱਟੀਆਂ ਚ ਕੋਈ ਕਿ ਕਿੱਥੇ ਜਾ ਰਿਹਾ ਕੋਈ ਕੁੱਝ ਕਰ ਰਿਹਾ, ਬਸ ਏਦ ਸਾਰਾ ਦਿਨ ਨਿਕਲ ਜਾਂਦਾ ਬੱਚਿਆਂ ਦੇ ਵਿੱਚ
ਹਾਂਜੀ ਉਹ ਤਾਂ ਹੈ।
ਹਾਂਜੀ ਮੇਰੇ ਕੋਲ ਦੋ ਬੇਟੇ ਨੇ ਇੱਕ ਫੋਰਥ ਸਟੈਂਡਰਡ ਵਿੱਚ ਹੈ ਇੱਕ ਐਲ ਕੇ ਜੀ ਚ ਹੈ।
ਅੱਛਾ ਜੀ ਫੇਰ ਤਾਂ ਛੋਟੇ ਆ ਜ਼ਿਆਦਾ ਹੀ ਧਿਆਨ ਰੱਖਣਾ ਪੈਂਦਾ ਹੋਣਾ।
ਹਾਂਜੀ ਬਸ ਬੱਚੇ ਨਾਨਕੇ ਆਏ ਹੋਏ ਨੇ ਘੁੰਮਣ ਵਾਸਤੇ ਮੈਂ ਵੀ ਆਈ ਹੋਈ ਸੀ ਪੇਕੇ ਮੈਂ ਕਿਹਾ ਚੱਲ ਥੋੜੇ ਦਿਨ ਲਗਾ ਲਈਏ ਛੁੱਟੀਆਂ ਵੀ ਖ਼ਤਮ ਹੋਣ ਵਾਲੀਆਂ।
ਸਹੀ ਗੱਲ ਆ ਛੁੱਟੀਆਂ, ਮੈਨੂੰ ਤਾਂ ਪਤਾ ਨੀ ਲੱਗਾ ਮਹੀਨਾ ਕਿਵੇਂ ਨੰਘ ਗਿਆ।
ਹਾਂਜੀ ਬਸ ਜੀ ਪਤਾ ਨੀ ਲੱਗਦਾ, ਕਦੋਂ ਸਵੇਰ ਹੋ ਰਹੀ ਕਦੋਂ ਰੈਤ ਹੋ ਰਹੀ ਕ ਦੁਪਹਿਰ ਹੋ ਗਈ ਹੈ, ਹੁਣ ਸੋਣ ਦਾ ਟੈਮ ਆ ਗ ਚਲੋ ਸੋ ਜੋ
ਬਸ ਇਹੀ ਲੰਗੇ ਦਿਨ ਸਾਰੇ ਮੇਤੋ ਵੀ ਕਿਤੇ ਨੀ ਜਾ ਹੋਇਆ ਘੁੰਮਣ
ਬਿਲਕੁਲ ਮੈਂ ਤਾਂ ਆਪ ਦੇਖੋ ਜੀ, ਹੁਣ ਛੁੱਟੀਆਂ ਦੇ ਐਂਡ ਵਿੱਚ ਨਿਕਲੇਓ ਵੀ ਬੱਚੇ ਮਗਰ ਪਏ ਪੲ ਨੇ ਸੀਗੇ। ਇੱਕ ਤਾਂ ਗਰਮੀ ਇੰਨੀ ਸੀ, ਮੈਂ ਉਹਨਾ ਨੂੰ ਅਟਕਾ ਰਹੀ ਸੀ ਨਹੀਂ ਜਾਣਾ ਨਹੀਂ ਜਾਣਾ ਇਸ ਵਾਰੀ ਰਹਿਣ ਦਿੰਣੇ ਆਂ
ਰੱਖੜੀ ਤੇ ਚੱਲਾਂਗੇ ਪਰ ਬੱਚੇ ਕਿੱਥੇ ਮੰਨਦੇ ਨੇ ਕਹਿੰਦੇ ਸਾਰੇ ਬੱਚੇ ਨਾਨਕ ਨਾਨੀ ਘਰ ਜਾਂਦੇ ਆ, ਅਸੀਂ ਘਰ ਬੈਠੇ ਹਾਂ, ਅਸੀਂ ਘਰ ਬੈਠੇ ਸਾਨੂੰ ਲੈ ਕੇ ਜਾਓ ਫੇਰ ਮੈਂ ਕਿਹਾ ਚਲੀ ਆਈਏ। ਚੱਲ ਚਾਰ- ਪੰਜ ਦਿਨ ਲਾ ਆਇ ਏ
ਤੁਸੀਂ ਕਿੱਥੇ ਤੁਹਾਡੇ ਤੁਸੀਂ ਪਿੰਡ ਦੇ ਹੋ ਜਾਂ ਸ਼ਹਿਰ ਦੇ ਹੋ। ਅੱਛਾ ਜੀ ਤੁਹਾਡੇ ਪੇਕੇ ਵੀ ਸ਼ਹਿਰ ਦੇ ਹੀ ਆ।
ਹਾਂਜੀ
ਚਲੋ ਫ ਮੈਨੂੰ ਲੱਗਦਾ ਤੁਹਾਨੂੰ ਘੱਟ ਹੀ ਪਤਾ ਹੋਣਾ ਪਿੰਡਾਂ ਬਾਰੇ
ਨਹੀਂ-ਨਹੀਂ ਦੇਖੋ ਜੀ ਸਰਦਾਰ ਸਿੱਖ ਹੈਗੇ ਆ ਫਿਰ ਪਿੰਡਾਂ ਬਾਰੇ ਕਿੱਦਾਂ ਨੀ ਨੌਲੇਜ ਹੋਏਗੀ ਕਿੱਦਾਂ ਨੀ ਪਤਾ ਹੋਏਗਾ ਪਿੰਡਾਂ ਬਾਰੇ
ਹਾਂ ਪਰ ਚਲੋ ਵਧੀਆ ਗੱਲ ਜੇ ਤੁਹਾਨੂੰ ਪਤਾ ਬਹੁਤਿਆਂ ਨੂੰ ਨਹੀਂ ਵੀ ਪਤਾ ਹੁੰਦਾ।
ਹਾਂਜੀ ਨਹੀਂ-ਨਹੀਂ ਦੇਖੋ ਪਿੰਡਾਂ ਜਿਹੜੇ ਪਿੰਡਾਂ ਵਰਗ ਗੀ ਮੌਜ ਸ਼ਹਿਰਾਂ 'ਚ ਨਹੀਂ ਮਿਲ ਸਕਦੀ ਤੁਹਾਨੂੰ ਪਤਾ ਹੀ ਹੈ। ਪਿੰਡਾਂ ਵਿੱਚ ਖੁੱਲਾ ਖਾਣਾ ਪੀਣਾ ਰਹਿਣ ਸਹਿਣ ਫਿਰ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਸਭ ਕੁਛ ਸ਼ਹਿਰ ਤੋਂ ਉਲਟਾ ਹੈ ਪਿੰਡਾਂ ਦੇ ਵਿੱਚ
ਹਾਂ ਇਹ ਗੱਲ ਤਾਂ ਹੈ ਊਦਾਂ ਤਾਂ ਲੋਕੀ ਆਪਣੇ ਪੈਣ ਹੂੰ
ਸ਼ਹਿਰਾਂ ਵਾਲਿਆਂ ਤੇ ਕਹਿਣਗੇ ਹੁੰਦੇ ਸੁਦੇ ਵੀ ਰੋਂਦੇ ਰਹਿਣਗੇ ਹੈ ਨੀ ਜੀ ਸਾਡੇ ਕੋਲ ਹੈ ਨਹੀਂ ਪਿੰਡਾਂ ਵਾਲੇ ਤਾਂ ਸੱਤ ਬੇਗਾਨੇ ਨਾਲ ਵੀ ਕਰ ਲੈਂਦੇ ਨੇ।
ਮਤਲਬ ਤੁਸੀਂ ਮੈਨੂੰ ਲੱਗਦਾ ਪਹਿਲਾਂ ਕਦੇ ਪਿੰਡ ਚ ਰਹੇ ਹੋ ਕਿ ਹਮੇਸ਼ਾ ਸ਼ਹਿਰ 'ਚ ਹੀ ਆ।
ਪਿੰਡ ਵਿੱਚ ਅਸੀਂ ਜਾਈਦਾ ਸੀਗੇ ਮੇਰੇ ਦਾਦੀ ਦੇ ਪੇਕੇ ਸੀਗੇ। ਪਿੰਡਾਂ ਦੇ ਵਿੱਚ ਤੇ ਉੱਥੇ ਜਾਈਦਾ ਸੀਗਾ ਦਾਦੀ ਦੇ ਨਾਲ ਆਪਣੀ
ਕਿਆ ਨਾਮ ਹੈ ਆਟਾ ਵਗੈਰਾ ਵੀ ਕਈ ਵਾਰੀ ਲਿਆਈ ਦਾ ਸੀਗਾ ਚਾਵਲ ਵੀ ਲਿਆਦੇ ਸੀਗੇ। ਉੱਥੋਂ ਦੀ ਪਿੰਡਾਂ 'ਚੋਂ ਦੁੱਧ ਵੀ ਖੁੱਲਾ ਹੁੰਦਾ ਸੀਗਾ।
ਫਿਰ ਤੁਹਾਨੂੰ ਪਤੈ ਦੁਧ ਕਿਆ ਨਾਮ ਐ। ਪਿੰਡਾਂ ਦੇ ਵਿੱਚ ਕਿੰਨੀਆਂ ਗਾਵਾਂ- ਮੱਝਾਂ ਹੁੰਦੀਆਂ।
ਸਹੀ ਗੱਲ ਆ, ਉੱਥੋਂ ਨਾਲੇ ਨਾ ਦੁੱਧ ਵੀ ਆਪ ਤੁਹਾਨੂੰ ਅਸਲੀ ਮਿਲਦਾ। ਸ਼ਹਿਰਾਂ 'ਚ ਤਾਂ ਦੁਕਾਨਾਂ ਤੋਂ, ਤੁਹਾਨੂੰ ਪਤਾ ਈ ਆ। ਕਿਹੋ ਜਿਹਾ ਦੁੱਧ ਹੁੰਦਾ ਆ।
ਹਾਂ! ਦੁਕਾਨਾਂ 'ਚ ਦੇਖੋ ਮਿਲਾਵਟੀ ਦੁੱਧ ਮਿਲਦਾ। ਨਿਰਾ ਮਿਲਾਵਟੀ ਦੁੱਧ ਹੋਏਗਾ। ਮੋਟੀ-ਮੋਟੀ ਮਿਲਾਈਆਂ ਆਣਗੀਆਂ। ਗਾਂ ਦਾ ਦੁੱਧ ਜੇਹੜਾ ਹੁੰਦਾ ਏ ਨਾ ਜੇਹੜਾ ਗਾਂ ਦਾ ਦੁੱਧ ਹੁੰਦਾ ਐ ਨਾ। ਉਹ ਦੁੱਧ ਬੜਾ ਵਧੀਆ
ਹਾਂਜੀ, ਉਹ ਆਪਾ ਨੂੰ। ਹੈਲੋ! ਹੈਲੋ। ਹੈਲੋ। ਹੈਲੋ! ਮੇਰੇ ਲੀਏ। ਰੱਖਦੇ ਏਨੂੰ ਫਰਿਜ਼ 'ਚ ਹੈ ਕਿੰਨਾ ਕ ਏਦੇ 'ਚ ਹੋਰ।